ਹੈਲੋ।
ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਦੀਦੀ ਹੋਰ ਕੀ ਹਾਲ? ਬਸ ਵਧੀਆ ਜੀ ਤੁਸੀਂ ਸੁਣਾਓ?
ਮੈਂ ਵੀ ਵਧੀਆ ਤੁਸੀਂ ਆਪਣਾ ਦੱਸੋ?
ਬਸ ਠੀਕ ਏ ਜੀ।
ਉ ਘਰੇ ਸਾਰੇ ਠੀਕ ਏ?
ਹਾਂਜੀ, ਹਾਂਜੀ ਸਭ ਵਧੀਆ ਜੀ ਹੋਰ ਇੱਧਰ ਤੁਆਡੇ ਵੱਲ ਠੀਕ ਏ ਸਾਰੇ?
ਸਾਰੇ ਵਧੀਆ।
ਹੋਰ ਆਪਣਾ ਤੁਸੀਂ ਦੱਸੋ, ਮੈਂ ਕੁੱਛ ਨ ਬਸ ਬੈਠੀ ਹੋਈ ਸੀ ਹੀ ਆਈ ਜੇ ਸੈਲਰੀ ਵਗੈਰਾ ਤੇ ਔਹੀ ਬਸ ਲਗੀ ਹੋਈ ਸੀ ਸਭ ਬਜਟ ਵਗੈਰਾ ਕਰਨ ਤੇ ਕਿ ਗਾਈ ਸੇਵ ਕਰਨਾ ਵੀ ਜਾਣਦੇ ਓ ਜ਼ਰੂਰੀ ਹੋ ਜਾਂਦਾ ਐ।
ਹਾਂਜੀ, ਹਾਂਜੀ ਸੇਵ ਕਰਨਾ ਬਹੁਤ ਜ਼ਰੂਰੀ ਐ।
ਉਹੀਓ ਬਸ ਬਜਟ ਬਣਾ ਰਹੇ ਸੀ। ਹੁਣ ਮੰਥਲੀ ਹੁਣ ਸੈਲਰੀ ਆਉਂਦੀ ਹੈ ਤੁਸੀਂ ਕੁਛ ਜਾਣਤੇ ਹੋ?
ਹੈਲੋ
ਹੈਲੋ, ਹਾਂਜੀ ਮੈਂ ਕਿਹਾ ਉਹੀ ਲੱਗੀ ਹੋਈ ਸੀ ਕਿੱਦਾਂ ਕੀ ਕਰਨਾ ਸਭ? ਚੀਜ਼ਾਂ ਨੂੰ ਔ ਹੀ ਦੇਖ ਰਹੀ ਸੀ।
ਅੱਛਾ ਐ
ਸਾਰਾ ਬਜਟ ਵਗੈਰਾ ਬਣਾ ਰਹੀ ਸੀ ਤੁਸੀਂ ਆਪਣਾ ਦੱਸੋ?
ਬਸ ਜੀ ਬਸ ਸਾਡੇ ਵੀ ਸੈਲਰੀ ਆਣ ਆਲੀ ਏ ਤੇ
ਓਹੀਓ ਤੁਸੀਂ ਜਾਣਦੇ ਈ ਓ ਪੂਰਾ ਬਜਟ ਦੇਖਣਾ ਪੈਂਦਾ ਹੈ ਕੀ ਕੀਤਾ ਜਾਏ ਹੁਣ ਉਹੀਓ ਮਹੀਨੇ ਦਾ ਆਉਂਦਾ ਏ ਉਹਦੇ ਵਿੱਚ ਹੀ ਸਭ ਹੈ ਕਰਨਾ ਵੀ ਜਰੂਰੀ ਹੈ ਕੋਈ ਵੀ ਜੋ ਪ੍ਰੋਬਲਮ ਪੈ ਜਾਂਦੀ ਬਸ ਬਿਮਾਰ ਸੀ ਬਿਮਾਰ ਹੀ ਪੈ ਜਾਂਦਾ ਹੈ, ਜੋ ਤਰ੍ਹਾਂ ਦੀ ਪ੍ਰੋਬਲਮ ਹੋ ਜਾਂਦੀ ਸ ਹੁੰਦਾ ਕਿ ਆਪਣੇ ਕੋਲ ਸੇਵਿੰਗਸ ਹੋਣੀ ਜ਼ਰੂਰੀ ਹੁੰਦੀਆਂ ਨੇ।
ਹਾਂਜੀ, ਹਾਂਜੀ ਬਹੁਤ ਜ਼ਰੂਰੀ ਐ ਹੁਣ। ਤਾਂ ਨਾ ਪੈਸਾ ਪਤਾ ਹੀ ਨਹੀਂ ਲੱਗਦਾ ਕਿੱਧਰ ਨੂੰ ਕਿੱਧਰ ਜਾਂਦਾ ਹੈ।
ਅਰੇ। ਆਜ ਕੱਲ ਛੋਟਾ ਜਾ ਵੀ ਸਮਾਨ ਲੈਂਣ ਜਾਉ, ਪਤਾ ਹੀ ਨਹੀ ਲੱਗਦਾ ਕਿੱਥੇ ਨਿਕਲ ਜਾਂਦੇ ਨੇ। ਕੀ ਵਾਰਤੇ ਸਾਰੇ ਪੈਸੇ, ਪੰਜ ਸੌ ਤੋਂ ਏਦਾਂ ਗਾਇਬ ਹੋ ਜਾਂਦੇ ਨੇ ਕਿ ਸਮਝ ਹੀ ਨਹੀਂ ਆਂਦਾ। ਕਿ ਜਦ ਜਦਕਿ ਜਦ ਦੇਖੋ ਸਮਾਨ ਦੇਖੋ ਤੇ ਜਰਾ ਜਿਹਾ ਹੁੰਦਾ ਇੱਕਦਮ।
ਹਾਂਜੀ, ਹਾਂਜੀ। ਕਿਉਂਕਿ ਖਰਚੇ ਵੀ ਬਹੁਤ ਜਿਆਦਾ ਨਾ ਵੱਧ ਗਏ ਐ।
ਉਹ ਮਹਿੰਗਾਈ ਇੰਨੀ ਜ਼ਿਆਦਾ ਵੱਧ ਰਹੀ ਹੈ, ਉਹ ਖਰਚੇ ਬੰਦਾ ਕਿੰਨੇ ਆਪਣੇ ਘੱਟ ਕਰ ਲਏ ਆਪਣੇ।
ਹਾਂਜੀ, ਹਾਂਜੀ ਇਹਦੇ ਤੇ ਵੀ ਆਪਾਂ ਨੂੰ ਪੂਰਾ ਹਮ।
ਬੱਚੇ ਵੀ ਹੈਗੇ ਨੇ ਪੜ੍ਹਨ ਵਾਲੇ ਉਹਨਾਂ ਨੂੰ ਵੀ ਦੇਖਣਾ ਪੈਂਦਾ।
ਹਾਂਜੀ, ਹਾਂਜੀ ਉਹੀ ਕਹਿ ਰਹੇ, ਕਿ ਮੇਨਟੇਨ ਹਰੇਕ ਚੀਜ਼ ਨੂੰ ਕਰਕੇ ਤੁਰਨਾ ਪੈਂਦਾ ਆਪਾਂ ਨੂੰ
ਕੀ ਜਦੋਂ ਪੈਸੇ ਇੰਨੇ ਜ਼ਿਆਦਾ ਅੱਜ- ਕੱਲ ਦੇ ਟੈਮ ਤੋਂ ਹੋ ਗਿਆ ਏ ਕਮਾਉਣਾ ਵੀ ਬਈ ਆ ਸੌਖਾ ਨਹੀਂ ਐ, ਤੁਸੀਂ ਵੀ ਜਾਣਦੇ ਓ। ਔਰ ਅੱਜ- ਕੱਲ ਏਕ ਬੰਦੇ ਦੀ ਕਮਾਈ ਨਾਲ ਤਾਂ ਘਰ ਵੀ ਨੀ ਚੱਲਦਾ।
ਅੰਨਾ ਜੀਣਾ।
ਹੁਣ ਇਹੀਓ ਹੁੰਦਾ ਕਿ ਪੈਸੇ ਹੈਗੇ ਨੇ ਜਦੋਂ ਬੰਦ ਚਲੋ ਸੈਲਰੀ ਆਉਂਦੀ ਹੈ ਤਾਂ ਬੰਦਾ ਇਹੀਓ ਸੋਚਦਾ ਕਿ ਇਹਨੂੰ ਆਪਣੇ ਹਿਸਾਬ ਨਾਲ ਯੂਜ ਕਰੀਏ ਜਿੰਨਾ ਉਸ ਘੱਟ ਯੂਜ ਕਰੀਏ, ਇਹਨੂੰ ਸੇਫ ਕਰਨ ਜੋਗੇ ਹੋ ਜਾਈਏ।
ਹਾਂਜੀ-ਹਾਂਜੀ ਬਸ।
ਓਕੇ
ਕਿਉਂਕਿ ਹਰੇਕ ਚੀਜ਼ ਦੀ ਲਿਸਟ ਬਣਾ ਲਓ, ਜ਼ਿਆਦਾ ਬੈਸਟ ਰਹਿੰਦਾ।
ਬਸ ਓਹੀਓ ਉਹੀਓ ਸਭ ਲੱਗੀ ਹੋਈ ਸੀ, ਮੈਂ ਕਿਆ ਲਿਆ ਮੈਂ ਦਾਦੀ ਜੀ ਨੂੰ ਕਾਲ ਵੀ ਕਰਾਂ, ਪੁੱਛਾ ਕੀ ਕਰ ਰਹੇ।
ਹਹਾਂ -ਹਹਾਂ ਅੱਛੇ ਹੋਏ, ਹਾਂ।
ਕੋਈ ਇਹ ਹੁੰਦਾ ਨਾ ਕਿ ਹੁਣ, ਬ ਰੱਖੀ ਹੁੰਦੇ ਨੇ। ਜਦੋਂ ਸੇਵਿੰਗਸ ਕਰਕੇ ਆਪਣੀਆ, ਬਚਾ ਕੇ ਰੱਖਦੇ ਆਂ ਪੈਸੇ, ਤੇਈ ਹੁੰਦਾ ਕਿ ਮੁਸ਼ਕਿਲ ਵਕਤ ਕੰਮ ਵੀ ਆ ਜਾਂਦੇ ਨੇ। ਹੁਣ ਇਹ ਸਭ, ਆਦਮੀ ਥੋੜ੍ਹਾ ਸਮਝਦੇ ਨੇ, ਐਹ ਸਭ ਚੀਜ਼ਾਂ ਜਨਾਨੀਆਂ ਹੀ ਸਮਝਦੀਆਂ ਨੇ। ਹੁਣ ਸਾਡੇ ਜਨਾਨੀਆਂ ਦਾ ਕੰਮ ਹੀ ਹੁੰਦਾ, ਇਹ ਸਭ ਚੀਜ਼ਾਂ ਨੂੰ ਸਾਂਭ ਕੇ ਰੱਖਣਾ, ਘੱਟ ਵ ਜਿੰਨਾ ਹੋ ਸਕੇ ਘੱਟ ਖਰਚਾ ਹੋਏ, ਫਾਲਤੂ ਚੀਜ਼ਾਂ ਤੇ ਪੈਸਾ ਨਾ ਖਰਚ ਹੋਏ, ਅਸੀਂ ਦੇਖਦੇ ਆਂ ਨਾ ਆਦਮੀਆਂ ਨੂੰ ਥੋੜ੍ਹਾ ਪਤਾ ਆਦਮੀਆਂ ਦਾ ਕੰਮ ਕੀ ਹੁੰਦਾ ਲਿਆ ਕੇ ਜਨਾਨੀਆਂ ਦੇ ਹਥ ਤੇ ਪੈਸਾ ਰਖ ਦੇਣਾ, ਚਲੋ ਹੁਣ ਤੁਸੀਂ ਆਪਣੇ ਹਿਸਾਬ ਨਾਲ ਘਰ ਚਲਾਉ।
ਹਾਂਜੀ, ਹਾਂਜੀ। ਵੈਸੇ ਲਿਸਟ ਬਣਾ ਲਓ ਜ਼ਿਆਦਾ ਵਧੀਆ ਰੈਂਦਾ ਕਿ ਆਪਾਂ ਨੂੰ ਕਿੰਨਾ ਖਰਚਾ ਹੋਇਆ ਕਿੰਨੀ ਬੱਚਤ। ਕੋਈ ਆਪਣੀ
ਉਹੀਓ ਨਾ ਸਾਨੂੰ ਫਿਜ਼ੂਲ ਖਰਚੇ ਤੋਂ ਬਹੁਤ ਬਚਣਾ ਚਾਹੀਦਾ ਐ।
ਹਮ, ਕੀ ਕਰੀਏ ਹੁਣ।
ਹੁਣ ਅੱਜ- ਕੱਲ ਲੋਕੀ ਹੈਗੇ ਨੇ, ਤੁਸੀਂ ਦੇਖਦੇ ਓ। ਅੱਜ-ਕੱਲ ਤੁਸੀਂ ਦੇਖਦੇ ਓ ਤੇ ਹੈਗੇ ਹੀ ਆ ਤੁਹਾਨੂੰ ਇਹਨਾ ਤਾਂ ਪਤਾ। ਅੱਜ-ਕੱਲ ਦਿਖਾਵਾ ਜਿਆਦਾ ਕਰਨ ਲੱਗ ਗਏ ਨੇ, ਪਹਿਲੇ ਨਾਲੋਂ ਜ਼ਾਦਾ। ਤੁਸੀਂ ਦੇਖਦੇ ਓ, ਪਹਿਲੇ ਲੋਕ, ਪਹਿਲੇ ਲੋਕਾਂ ਵਿੱਚ ਨਹੀਂ ਹੁੰਦਾ ਸੀ ਪਰ ਹੁਣ ਅਜ ਅੱਜ- ਕੱਲ ਲੋਕਾਂ ਵਿੱਚ ਦਿਖਾਵਾ ਜ਼ਿਆਦਾ ਹੋ ਗਿਆ। ਮਹਿੰਗੇ ਕੱਪੜੇ ਲੈ ਲੈਨੇ, ਉਹ ਸਾਹਮਣੇ ਵਾਲੇ ਅੱਛੇ ਦੇਖਦੇ ਨੇ ਉਹ ਕਹਿੰਦਾ ਮੈਂ, ਏਦਾਂ ਬ੍ਰੈਂਡ ਦਾ ਲਿਆ, ਮੈਂ ਉਹ ਲਿਆ, ਮਹਿੰਗੇ ਫੋਨ ਲੈ ਲੈਣੇ। ਵੱਡੇ- ਵੱਡੇ ਟੀ ਵੀ ਲਾ ਲੈਂਣੇ, ਘਰ ਦੇ ਅੰਦਰ। ਉਹੀ ਤੁਸੀਂ ਘੱਟ ਖਰਚੇ ਵਿੱਚ, ਆਪਣਾ ਬਜਟ ਦੇਖ ਕੰਮ ਕਰੋਗੇ, ਤੋ ਵਧੀਆ ਚੀਜ਼ਾਂ ਹੋ ਸਕਦੀ ਨਾ, ਜ਼ਰੂਰੀ ਥੋੜਾ ਤੁਸੀ ਬ੍ਰੈਂਡ ਹੀ ਪਾਣਾ, ਤੁਸੀਂ ਘੱਟ ਰੇਂਜ ਵਿੱਚ ਵਧੀਆ ਕੱਪੜੇ ਵੀ ਮਿਲ ਜਾਂਦੇ ਨੇ, ਐਦਾਂ ਦੇ ਕਿੰਨੇ ਮਿਲਦੇ ਕੱਟ ਰੇਂਜ ਵਿੱਚ ਫ਼ੋਨ ਵੀ ਵਧੀਆ ਮਿਲਦੇ ਨੇ, ਫ਼ੋਨ ਤੁਸੀਂ ਘੱਟ ਰੇਂਜ ਦਾ ਲੈ ਲਓ। ਫਿਰ ਹੁਣ ਤੂੰ ਜ਼ਰੂਰੀ ਪਚਪਨ ਇੰਚ ਈ ਛੱਪਨ ਇੰਚੀ ਆਪਣੀ ਟੀ ਵੀ ਲਾਉਣੀ, ਤੁਸੀ ਬੱਤੀ ਇੰਚੀ ਵੀ ਟੀਵ ਵੀ ਲਾ ਕੇ ਕੰਮ ਘਰ ਦਾ ਚਲਾ ਸਕਦੇ ਓ। ਤੁਸੀਂ ਵੇਖਣਾ ਤਾਂ ਟੀਵੀ ਹੈਗਾ।
ਹਾਂਜੀ-ਹਾਂਜੀ। ਅੱਜ-ਕਲ ਤਾਂ ਇਹ ਹੋ ਗਿਆ ਕਿ ਏ ਮੋਲ 'ਚ ਹੀ ਅਸੀਂ ਸ਼ੋਪਿੰਗ ਕਰਾਂਗੇ ਜਾਂ ਕੁਛ ਐ, ਮਾ ਜ਼ਿਆਦਾਤਰ ਕਰ ਹਾਂ ਨੇਤਾ ਕਹਿੰਦੇ ਨੇ ਕਿ ਹਾਂ ਸਾਡੀ ਪਰਸੈਨਿਲ ਫਰਕ ਪੈਦੈ।
ਹੂੰ-ਹੂੰ।
ਹਾਂਜੀ, ਹੁਣ ਪਹਿਲਾਂ ਜ਼ਮਾਨਾ ਸੀ ਕੀ ਹਾਂ ਇੱਕ ਕੱਪੜੇ ਨਾਲ ਸਾਰੇ ਬੱਚੇ ਬੱਚੇ ਵੀ ਇੱਕ-ਦੂਜੇ ਦੇ ਪਾ ਲੈਂਦੇ ਸੀ, ਪਰ ਹੁਣ ਬੱਚਿਆਂ ਨੂੰ ਵੀ ਅੱਡ-ਅੱਡ ਈ ਚਹੀਦੇ ਨੇ ਬੱਚੇ ਕਹਿੰਦੇ ਨਹੀਂ ਜੀ ਅਸੀਂ ਆਪਣਾ ਪਾਵਾਂਗੇ, ਉਹ ਵੀ ਖਰਚੇ ਵੱਧ ਰਹੇ ਨੇ। ਅੱਜ-ਕਲ ਪੜ੍ਹਾਈਆਂ ਤੇ ਬਹੁਤ ਖਰਚੈ
ਉਹੀ ਪਤਾ ਹੁਣ ਆਪਣੀ ਪੜ੍ਹਾਈ ਹੋ ਗਈ। ਆਪਣੀ ਸਿਹਤ ਹੋ ਗਈ, ਫਿਰ ਵੱਡੀੀਆਂ ਰੋਟੀ ਪਾਣੀ ਹੋ ਗਈ। ਆਪਣੇ ਘਰ ਵਿੱਚ ਹੋ ਗਿਆ ਠੀਕ ਐ, ਨਾ ਘਰ ਹੋ ਗਿਆ। ਇਹੁ ਘੁੰਮਣਾ-ਫਿਰਨਾ ਹੋ ਗਿਆ। ਏ ਸਭ ਚੀਜ਼ਾਂ ਅਸੀਂ ਆਪਣੇ ਬਜਟ ਤੇ ਰਹਿ ਕੇ ਕੰਮ ਕਰਾਂਗੇ ਨਾ ਦੇਖੋ ਅੱਜ-ਕਲ ਸ਼ੋਅ ਆਫ ਦਾ ਜਮਾਨਾ ਤੁਸੀਂ ਜਾਣਦੇ ਜ਼ਿਆਦਾ ਹੋਇਆ ਜਾ ਰਿਹਾ ਠੀਕ ਐ। ਉਹੀ ਚੀਜ਼ਾਂ ਅਸੀਂ ਆਪਣੇ ਬਜਟ ਤੇ ਰਹਿ ਕੇ ਕੰਮ ਕਰਾਂਗੇ। ਆਰਾਮ ਨਾਲ ਤੁਸੀਂ ਦੇਖੋਗੇ ਅਸੀਂ ਘੁੰਮ ਵੀ ਲਵਾਂਗੇ। ਠੀਕ ਏ। ਇਨਵੈਸਟ ਆਪਣੇ ਘਰ ਵਾਸਤੇ ਠੀਕ ਚੀਜ਼ਾਂ ਨੂੰ ਆਪਣੇ ਚੇਂਜ ਜੈਸੇ ਹੁਣ ਘਰ ਆਂਦਾ, ਠੀਕ ਏ। ਛੋਟੀ-ਛੋਟੀ ਚੀਜ਼ਾਂ ਨੂੰ ਵੀ ਕੰਮ ਰੇਂਜ ਵਿੱਚ ਵੀ ਖਰੀਦਾਂਗੇ ਤੇ ਉਹਨੂੰ ਅਸੀਂ ਸੋਹਣਾ ਬਣਾ ਸਕਾਂਗੇ।
ਹਾਂਜੀ-ਹਾਂਜੀ।
ਜ਼ਰੂਰੀ ਥੋੜ੍ਹਾ ਕਿ ਮਹਿੰਗੀਆਂ ਚੀਜ਼ਾਂ ਲੈ ਕੇ ਤੁਸੀਂ ਘਰ ਨੂੰ ਕਰੋ ਤੇ ਫੇਿਰ ਉਹ ਹੁੰਦਾ ਕਿ ਆਪਣਾ ਬਜਟ ਹੀ ਤੇ ਵਿਗੜਦਾ ਆ। ਤੁਸੀਂ ਪੈਸਾ ਵੀ ਸੇ ਤੁਸੀ ਨੀ ਕਰ ਸਕਦੇ ਉਹਦੇ ਵਿੱਚ ਉਹੀ ਤੁਸੀਂ ਤੇ ਮਹਿੰਗੀਆਂ ਚੀਜ਼ਾਂ ਵਿੱਚ ਹਾਂਜੀ।
ਹਾਂਜੀ-ਹਾਂ। ਬੱਚੇ ਮੈਂ ਕਿਹਾ ਕੋ ਚੀਜ਼ ਦੇਖਦੇ ਨੇ ਇੱਕ-ਦੂਜੇ ਕੋਲ ਫੇਰ ਉਹ ਕਹਿੰਦੇ ਨਾ ਅਸੀਂ ਮੰਗਣੇ ਤੇ ਫਜੂਲ ਖਰਚੀ ਆ। ਬੱਚੇ ਨਹੀਂ ਸਮਝਦੇ ਕਿ ਹਾਂ ਕਿ ਨਹੀਂ ਇਹ ਸਾਨੂੰ ਬੱਚਤ ਬਹੁਤ ਕਰਨੀ ਪੈਂਦੀ ਐ।
ਉਹੀਓ ਮੈਂ ਦੱਸ ਫਿਰ ਹੁਣ ਇਹੀਓ ਆਪਣੇ ਬੱਚਿਆਂ ਨੂੰ ਕੌਣ ਸਮਝਾਦਾ, ਦੇਖੋ ਉਹ ਬੱਚਿਆਂ ਨੂੰ ਸਮਝਾਉਣਾ ਵੀ ਸਾਡਾ ਹੀ ਕੰਮ ਐ। ਠੀਕ ਐ, ਅਸੀ ਸਮਝਦੇ ਆਂ। ਠੀਕ ਐ। ਇਹ ਹੈ ਕਿ ਹੁਣ ਅਸੀਂ ਹੈਗੇ ਆ, ਮਹਿੰਗੇ ਜਿੰਨਾ ਮਰਜ਼ੀ ਦੇ ਕਰ ਲਈਏ, ਖਰੀਦ ਲਿਆਵਾਂਗੇ। ਬਜਟ ਸਾਡਾ ਵੀਗੜੇਗਾ ਨਾ।
ਹਾਂ
ਬਜਟ ਸਾਡਾ ਈ ਵਿਗੜ ਰਿਹਾ, ਕਿਸੇ ਦਾ ਨਈ ਵਿਗੜ ਰਿਹਾ। ਸ਼ੋਅ ਆਫ ਦਾ ਕੀ ਐ! ਸ਼ੋ ਆਫ਼ ਤਿੰਨ ਦਿਨ, ਚਾਰ ਦਿਨ, ਪੰਜ ਦਿਨ ਬਾਅਦ ਸਾਨੂੰ ਉਹੀ ਓ ਚੀਜ਼ ਨੋਰਮਲ ਲੱਗਣ ਲੱਗ ਜਾਏਗੀ।
ਹਾਂਜੀ।
ਲੈ ਦੇਖੇ-ਦੇਖੇ ਤੇ ਅਸੀਂ ਚੀਜ਼ ਲੈ ਤੇ ਆਵਾਂਗੇ ਇੱਕ-ਦੂਜੇ ਨੂੰ ਦੇਖੇ-ਦੇਖੇ ਉਹ ਚੀਜ਼ ਥੋੜੇ ਦਿਨ ਬਾਅਦ, ਉਹਦੇ ਵਿੱਚ ਸਾਨੂੰ ਉਹੀ ਲੱਗਣ ਸੇਮ ਲੱਗਣ ਲੱਗ ਜਾਏਗੀ। ਕੌਣ ਓਨੂੰ ਇੰਨਾ ਜ਼ਿਆਦਾ ਧਿਆਨ ਦੇਏਗਾ?
ਹਾਂਜੀ-ਹਾਂਜੀ।
ਬਜਟ ਦੀ ਤੇ ਹੋ ਜਾਏਗਾ ਬੇੜਾ ਗ਼ਰਕ। ਪਰ ਇੋਹੈ ਚੀਜ਼ ਅਸੀਂ ਕੰਮ ਰੇਂਜ ਵਿਚ ਤੇ ਆਪਣੇ ਬਜਟ ਤੇ ਰਹਿ ਕੇ ਕੰਮ ਕਰੀਏ ਠੀਕ ਐ ਏ ਜੇ ਸਾਡੇ ਕੋਲ ਸੇਵਿੰਗਸ ਤਾਂ ਹੋਣਗੀਆਂ ਕਦੇ ਕੋਈ ਪ੍ਰੋਬਲਮ ਆਈ ਦੋ ਬੱਚੇ ਹੈਗੇ ਨੇ ਘਰ ਦੇ ਬ ਵੱਡੇ ਬਜ਼ੁਰਗ ਹੁੰਦੇ ਨੇ ਕੁਛ ਨਾ ਕੁਛ ਇਸੇ ਥੋੜੀ ਬੋਤ ਪ੍ਰੋਬਲਮ ਲੱਗੀਆਂ ਈ ਰੈਂਦੀਆਂ ਨੇ। ਏ ਜੀ ਅਪਨੇ ਕੋਲ ਸੇਵਿੰਗਸ ਹੋਣ ਗਈਆਂ ਕੋਈ ਪ੍ਰੋਬਲਮ ਪੈਂਦੀ ਐ ਘਰ ਦੇ ਅੰਦਰ ਤਾਂ ਅਪਨੇ ਕੋਲ ਸੇਵਿੰਗ ਅਸੀਂ ਕਿਸੇ ਕੋ ਮੰਗਣੇ ਤਾਂ ਨੀ ਪੈਣਗੇ ਅਪਨਾ ਪਰੇਸ਼ਾਨ ਤਾਂ ਨਈ ਹੋਨਾ ਪਏਗਾ ਤੇ ਸਾਨੂੰ ਤੁਸੀਂ ਦੇ ਦੋ ਕਿਸੇ, ਕਿਸੇ ਕੋ ਮੰਗਣਾ ਨਈ ਪੈਨ ਗਏ ਯਾਂ ਸਾਨੂੰ ਫਿਰ ਪਰੇਸ਼ਾਨ, ਬੋਹਤ ਚੀਜ਼ਾਂ ਆਉਂਦੀਆਂ ਨੇ ਪਰ ਏ ਚੀਜ਼, ਬੋਹਤ ਸਮਝ ਨਈ ਆ ਕਲ ਤੇ ਟੈਮ ਤੇ ਬੋਹਤ ਲੋੜ ਹੈਗੀ ਏ, ਆੱਜ-ਕੱਲ ਦਾ ਜੇੜਾ ਟਾਈਮ ਹੋ ਗਿਆ ਓ ਹੈਗਾ ਐ ਨਾ ਓਦੇ ਵਿੱਚ ਕੀ ਹੋ ਗਿਆ ਜੈਦਾ ਲੋਕ ਸ਼ੋ ਓਫ ਕਰਨ ਦਾ ਹੋ ਗਿਆ। ਚੀਜ਼ਾਂ ਸ਼ੋਅ ਆਫ ਜੈਦਾ ਕਰਨ ਲੱਗ ਜਾਂਦੇ ਨੇ।
ਕਿਉਂਕਿ ਆੱਜ-ਕੱਲ ਕੱਪੜੇ ਵੀ ਬੋਤ ਮ੍ਹੈਂਗੇ ਨੇ ਜੀ ਮ੍ਹੈਂਗਾਈ ਬੋਤ ਜੈਦਾ ਹੋ ਗਈ ਐ। ਹਰੇਕ ਚੀਜ਼ ਮੈਂਗੀ ਯਾ ਸਬਜ਼ੀ ਕੁਛ ਵੀ ਲੈਣ ਜਾਓ। ਓ ਤਾਂ ਪੰਨ ਸੌ ਹਜ਼ਾਰ ਤੋਂ ਘੱਟ ਤਾਂ ਸਬਜ਼ੀ ਨੀ ਆਂਦੀ ਸੀ ਹਫ਼ਤੇ ਦੀ।
ਹੁਣ ਕੀ ਕੀਤਾ ਤੂੰ ਦੱਸ ਨਾ ਹੁਣ ਅਈਓ ਹੁੰਦਾ ਨਾ ਸਾਡੇ ਵੱਡੇ ਨੀ ਕੈਂਦੇ ਸੀ ਪੈਲੇ ਸੁਣਿਆ ਹੋਏਗਾ ਕਿ ਚੀਜ਼ਾਂ ਨੂੰ ਹੱਥ ਘੁੱਟ ਕੇ ਚੱਲੋ ਸੁਣਿਆ ਓਏਗਾਹੱਥ ਕੁੱਟ ਕੇ ਚੱਲੋਗੇ ਨਾ ਪਰੇਸ਼ਾਨ ਨੀ ਹੋਗੇ ਜਿੰਨਾ ਤੁਸੀਂ ਖੁੱਲ੍ਹਾ ਹੱਥ ਅਪਨਾ ਕਰੋਗੇ ਨਾ ਤੋ ਬਾਦ ਚ ਪਰੇਸ਼ਾਨ ਹੋਣਾ ਕੀ ਫਾਈਦਾ
ਹਾਂਜੀ-ਹਾਂਜੀ ਸਈ ਕੈਂਦੇ ਨੇ ਕਿ ਚਾਦਰ ਦੇਖ ਕੇ ਪੈਰ ਪਸਾਰੋ
ਹਾਂਜੀ ਓਈ ਹੁੰਦਾ ਨਾ ਕਿ ਬੋਤ ਥੋੜੇ-ਥੋੜੇ ਵੀ ਤੁਸੀਂ ਬਚਾਓਗੇ ਨਾ ਹਰ ਮ੍ਹੀਨੇ ਓ ਬਥੇਰੇ ਹੋ ਜਾਂਦੇ ਨੇ ਇੱਕ ਟਾਈਮ ਆਣ ਤੋ ਓ ਕੰਮ ਆਂਦੇ ਈ ਆਂਦੇ ਨੇ ਓ ਚ ਕਿਸੇ ਨਾ ਕਿਸੇ ਚੀਜ਼ ਤੇ ਕੰਮ ਆਂਦੇ ਈ ਆਂਦੇ ਨੇ ਏ ਨੀ ਖਰਚਾ ਨਾ ਕਰੋ, ਖਰਚਾ ਕਰੋ ਪਰ ਐ ਦੇਖ ਕਰੋ ਕਿ ਠੀਕ ਐ ਅਪਣਾ ਅਪਣੇ ਹਿਸਾਬ ਨਾਲ ਕਰੋ ਚੀਜ਼ਾਂ ਨੂੰ ਜਾਦਾ ਕੀ ਫਾਇਦਾ ਸ਼ੌ ਓਫ ਕਰਨ ਦਾ ਫਾਇਦਾ ਲੋਕ ਕੀ-ਕੀ ਬਈ ਜੀਤੇ ਫੋਲੋ ਓ ਕਰ ਰੇ ਐ। ਮੈਂ ਨੀ ਕਵਾਂਗੀ ਕਿੰਨੇ ਠੀਕ ਏ ਲੋਕ ਬਈ ਜੀ ਜਿਦੇ ਕੋਲ ਕਰਦਾ ਐ ਜਿਦੇ ਕੋਲ ਹੁਣ ਅਸੀਂ ਲੋਕ ਹੈ ਗੇ ਆ, ਚਲੋ ਠੀਕ-ਠੀਕ ਹੈਗੇ ਆ ਓਰ ਅਪਣੇ ਹਿਸਾਬ ਨਾਲ ਤਾਂ ਹੁਣ ਅਸੀਂ ਦੋ ਲੋਕਾਂ ਨੂੰ ਦੇਖੀ ਕੰਮ ਕਰਾਂਗੇ ਤੇ ਕਿੱਦਾਂ ਕੰਮ ਚੱਲੇਗਾ।
ਹਾਂਜੀ-ਹਾਂਜੀ।
ਤੁਸੀਂ ਦੱਸੋ ਅਪਣਾ?
ਬਸ ਵਦੀਆ ਜੀ, ਠੀਕ ਏ।
ਮੈਨੂੰ ਲੱਗਦਾ ਤੁਆਨੂੰ ਨੀਂਦ ਆਰੀ
ਹੈ ਮੈਜੀ ਨਾ ਮੈਂ ਏਹੀ ਸੋਚ ਰੀ ਮੈਂ ਕਿਆ ਦੇਖੋ ਗੋਲਡ ਵੀ ਕਿੰਨਾ ਮ੍ਹੈਂਗਾ ਹੋ ਗਿਆ ਜਿਵੇਂ-ਜਿਵੇਂ ਪੈਲਾਂ ਕਿੰਨਾ ਸਸਤਾ ਹੁੰਦਾ ਸੀ।
ਸਈ ਕੈ ਰੇ ਓ ਤੁਸੀਂ ਦਿਨੋ-ਦਿਨ ਤੁਸੀਂ ਦੇਖੋ ਗੋਲਡ ਮ੍ਹੈਂਗਾ ਹੋ ਰਿਆ ਐ। ਹਰ ਚੀਜ਼, ਖਾਣ-ਪੀਣ ਦੀਆਂ ਚੀਜ਼ਾਂ ਮ੍ਹੈਂਗੀਆਂ ਹੋ ਰਿਆਂ, ਰਾਸ਼ਨ ਮ੍ਹੈਂਗਾ ਹੁੰਦਾ ਪਿਆ ਐ। ਕੱਪੜੇ ਤੋਂ ਓ ਤੋ ਓ ਮ੍ਹੈਂਗੇ ਲੋਕੀ ਬ੍ਰੈਂਡਡ ਪਾਣ ਲੱਗ ਗਏ। ਪੈਲੇ ਕੀ ਨੋਰਮਲ ਏਦਾਂ ਈ ਬਾਜ਼ਾਰ ਜਾਂਦੇ ਸੀ ਬਜ਼ਾਰੋਂ ਲੈ ਲੈਂਦੇ ਸੀ ਸ਼ੋਪ ਤੋਂ ਹੁਣ ਕੀ ਓਨਲਾਈਨ ਦਾ ਵੀ ਟਾਈਮ ਆ ਗਿਆ ਓਨਲਾਈਨ ਵੀ ਦੇ ਖਣ ਲੱਗ ਗਏ ਓਨਲਾਈਨ ਵੀ ਖਰੀਦਣ ਲੱਗ ਗਏ ਮਾਰਕੀਟ ਇੰਨਾ ਮ੍ਹੈਂਗਾ-ਮ੍ਹੈਂਗਾ ਪੈਲੇ ਤੁਸੀਂ ਦੇਖਦੇ ਏ ਸੀ ਵੀ ਲੋਕੀ ਬੜੇ ਆਰਾਮ ਨਾਲ ਕੱਟ ਰੇਂਜ ਤੇ ਵੀ ਵਦੀਆ ਚੀਜ਼ਾਂ। ਖਰੀਦ ਕੇ ਵਿਆਹ- ਸ਼ਾਦੀਆਂ ਬੈਂਕ ਪਹਿਲੇ ਕੀ ਹੁੰਦਾ ਸੀ, ਘਰ ਦੀ ਛੱਤਾਂ ਉੱਤੇ ਟੈਂਟ ਲਾ ਕੇ ਵਿਆਹ ਹੋ ਜਾਂਦੇ ਸੀ। ਗੁਰਦੁਆਰੇ ਵਿਆਹ ਹੋ ਜਾਂਦੇ। ਹੁਣ ਕੀ ਏ ਤੁਸੀਂ ਦੇਖਦੇ ਓ, ਲੋਕੀ ਬੈਂਕੁਇਟ ਬੁੱਕ ਕਰਨ ਲੱਗ ਗਏ ਨੇ ਮਹਿੰਗੇ -ਮਹਿੰਗੇ।
ਹਾਂਜੀ - ਹਾਂਜੀ।
ਪੈਸੇ ਦੀ ਬਰਬਾਦੀ ਹੈਗੀ ਐ, ਇੱਕ ਤਰਫ਼ ਤੇ ਏ ਵੀ।
ਹਾਂਜੀ -ਹਾਂਜੀ।
ਇਹੀਓ ਅਸੀਂ ਖਰਚਾ ਹੁਣ ਸੋਚੀਏ ਅਸੀਂ ਘਟ ਰਹੇ, ਆਪਣੇ ਹਿਸਾਬ ਨਾਲ ਆਪਣਾ ਬਜਟ ਵੇਖ ਕੇ ਗੁਰਦੁਆਰੇ ਤੇ ਕਰ ਸਕਦੇ ਆਂ ਜਾਂ ਕਿੱਥੇ ਵੀ ਕਿਸੇ ਨੋਰਮਲ ਘਰ ਦੇ ਅੰਦਰ ਵੀ ਕਰ ਸਕਦੇ ਆ ਵਿਆਹ ਵਗ਼ੈਰਾ, ਪਰ ਲੋਕੀਂ ਨਹੀਂ ਸਮਝਦੇ ਇਹ ਚੀਜਾਂ ਨੂੰ।
ਹਾਂਜੀ, ਚਲੋ ਮੈਂਨੂੰ ਨਾ ਕੋਲ ਆ ਰਹੀ ਐ ਭੈਣਜੀ, ਹਾਂਜੀ। ਅਹ ਸ਼ਾਸਰੀ ਕਾਲ ਜੀ।